ਹੈਲੋ ਹੈਲੋ? ਹਾਂਜੀ, ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ? ਹਾਂਜੀ ਵਧੀਆ, ਤੁਸੀਂ ਦੱਸੋ?
ਵਧੀਆ, ਜੀ ਵਧੀਆ, ਆਪਣੀ ਸੁਣਾਓ?
ਹਾਂਜੀ, ਵਧੀਆ ਘਰ ਪਰਿਵਾਰ ਠੀਕ ਹੈ?
ਹਾਂਜੀ, ਠੀਕ ਨੇ ਹ ਬਸ, ਬੱਚੇ ਸੀਗੇ
ਹੁ
ਹੋਰ ਮੈ ਕਿਆਂ, ਚਲੋ? ਰ ਰੀਤੀ ਰਿਵਾਜ, ਬਾਰੇ ਗੱਲ ਕਰ ਲਈਏ, ਪੁਰਾਣੇ
ਹਾਂਜੀ ਹਾਂਜੀ
ਹਾਂਜੀ, ਕੋਈ ਤੇ ਨਈ ਨਾ
ਹਾਂਜੀ?
ਹਾਂ ਮੈਂ ਕਿਹਾ? ਏ ਰਿਵਾਜ਼ ਪੁਰਾਣੇ, ਜਿਵੇਂ ਪਹਿਲੇ ਬਜ਼ੁਰਗ ਅ ਹਾਂ, ਮੈਂ ਕਿਹਾ ਪੁਰਾਣੇ ਜ਼ਮਾਨੇ ਵਿੱਚ, ਜਿਸ ਤਰ੍ਹਾਂ ਬਜ਼ੁਰਗ ਸੀ।
ਹੂ।
ਆਪਣਾ ਉਹ ਰੌਬ, ਰੱਖਦੇ ਸੀ। ਪੁਰਾਣੇ ਰੀਤੀ ਰਿਵਾਜ ਸੀ। ਜਿਵੇਂ
ਹਾਂਜੀ,
ਅ ਆਪਣਾ ਮਤਲਬ ਹਰ ਚੀਜ਼ ਜੋ ਬਜ਼ੁਰਗ, ਜੋ ਕਹਿੰਦੇ ਸੀ ਛੋਟੇ ਮੰਨਦੇਸੀ। ਸੀਗੇ, ਪਹਿਲੇ ਜ਼ਮਾਨੇ ਵਿੱਚ, ਏਨਾ ਪਰਿਵਾਰ ਵੱਡਾ ਹੋਣਾ, ਰਲ ਮਿਲ ਕੇ ਬਹਿਣਾ ਰਲ ਕੇ ਖਾਣਾ ਹੱਸਣਾ ਖੇਡਣਾ, ਇੰਜੋਏ ਕਰਨਾ
ਸਾਰੇ, ਪਹਿਲੇ ਇਸ ਤਰ੍ਹਾਂ ਹੀ ਹੁੰਦੇ ਸੀ, ਇਕੱਠੇ ਬਹਿ ਕੇ ਖਾਂਦੇ ਸੀ। ਇੱਕ ਦੂਜੇ ਦੀ ਮਤਲਬ ਕਿ, ਪਰਿਵਾਰ ਦਾ ਪਿਆਰ ਹੁੰਦਾ ਸੀ,, ਪਹਿਲੇ ਬਹੁਤ ਜ਼ਿਆਦਾ
ਪਰਿਵਾਰ ਹੁੰਦਾ ਸੀ, ਘਰ ਇੰਨੇ ਵੱਡੇ ਨਹੀਂ ਸੀ ਹੁੰਦੇ, ਘਰ ਵੀ ਛੋਟੇ ਤੇ ਹੁੰਦੇ ਸੀ ਤੇ, ਅ ਕਮਾਈ ਦੇ ਸਾਧਨ ਵੀ ਇੰਨੇ ਨਹੀਂ ਸੀ। ਲੋਕ ਅਮੀਰ, ਹਾਂ ਲੋਕ ਅਮੀਰ ਨਹੀਂ ਸੀ। ਹੁੰਦੇ ਪਰਿਵਾਰ, ਵੱਡਾ ਹੁੰਦਾ ਸੀ। ਪਰ ਉੱਥੇ ਇਕੱਠੇ ਬਹਿ ਕੇ ਆਪਣਾ, ਖਾਣਾ ਪੀਣਾ ਸਾਰਿਆਂ ਨੇ ਇਕੱਠੇ ਬੈਠਣਾ, ਉਹੀ ਕਾ ਤਾਂ ਇੱਕ ਮੈਂਬਰ, ਜਿਹੜਾ ਮੁਖੀਆਂ ਹੁੰਦਾ ਸੀ। ਤੇ ਉਹਨੇ ਕਮਾ ਕੇ ਲਿਆਣਾ, ਤੇ ਘਰ
ਸਾਰੇ ਹਾਂ, ਸਾਰੇ ਪਰਿਵਾਰ ਨੇ ਖਾਣਾ
ਹਾਂ ਉਸ ਉਸ ਵਿੱਚ ਪਿਆਰ ਵੀ ਹੁੰਦਾ ਸੀ। ਮਿਲਵਰਤ ਤਗੀ ਹੁੰਦੀ ਸੀ ਤੇ, ਹਮਦਰਦੀ ਵੀ ਹੁੰਦੀ ਸੀ। ਘਰਾ ਵਿੱਚ ਮਤਲਬ ਇਤਨਾ ਸੀ ਤੇ ਅੱਜਕੱਲ ਦੇਖੋ ਅੱਜਕੱਲ ਤੇ ਉਹ ਗੱਲ ਰਹੀ ਨਈ।
ਅੱਜਕੱਲ ਪਰਿਵਾਰ ਛੋਟੇ ਹੈਗੇ ਨੇ, ਮਕਾਨ ਵੱਡੇ ਹੈਗੇ ਨੇ ਪਿਆਰ ਹੈ ਨਈ, ਤਾਂ ਅਲੱਗ ਅਲੱਗ ਕਮਰਿਆਂ ਚ ਬੱਚੇ, ਆਪਣੇ ਬੀਜੀ ਹੈਗੇ ਨੇ
ਬਿਲਕੁਲ- ਬਿਲਕੁਲ ਓਈ ਨਾ ਹੁਨ ਹਰ ਇੱਕ ਦੇ ਕਮਰੇ ਵੀ ਅਲੱਗ-ਅਲੱਗ ਨੇ।
ਹੂੰ। ਪਹਿਲੇ ਦੇਖੋ ਇਕ ਰੂਮ ਦੇ ਵਿੱਚ ਕਿੰਨੇ-ਕਿੰਨੇ ਜਾਨੇ ਸੋ ਜਾਂਦੇ ਸੀ।
ਹਾਂਜੀ।
ਔਰ ਪੁਰਾਨੇ ਟਾਈਮ ਵਿੱਚ ਬੱਚੇ ਜਿਵੇਂ ਨਾਨਕੇ ਰੈਨ ਜਾਂਦੇ ਸੀ, ਸਾਰੇ ਛੱਤ ਦੇ ਉਪ ਉਪਰ ਸੋਂਦੇ ਸੀਗੇ ਸਾਰੇ ਇਕੱਠੇ।
ਉਸ ਟਾਈਮ ਤੇ ਕੋਈ ਪਤਾ ਈ ਨੀ ਸੀ ਲੜਾਈ ਕੀ ਹੁੰਦੀ ਏ, ਲੜਾਈ-ਝਗੜਾ ਕੀ ਹੁੰਦੈ? ਕੁਝ ਕਿਉਂਕਿ ਵੱਡਿਆਂ ਦਾ ਸਾਰਾ ਸਿਸਟਮ ਹੁੰਦਾ ਸੀ। ਘਰ ਓਈ ਚਲਾਉਂਦੇ ਸਨ, ਘਰ ਪਰਿਵਾਰ ਵੱਡੇ ਈ ਚਲਾਂਦੇ ਸਨ। ਤੇ ਓਨਾਂ ਦਾ ਏਨਾ ਡਰ ਹੁੰਦਾ ਸੀ ਕਿ ਅੱਖ ਦਾ ਇਸ਼ਾਰਾ ਹੀ ਬੋਤ ਹੁੰਦਾ ਸੀਗਾ।
ਹੂੰ।
ਬਈ ਜੇ ਕਿਸੇ ਬੱਚੇ ਨੇ ਗ਼ਲਤੀ ਕਰ ਲੈਨੀ ਕਦੀ, ਕਦੀ ਪੈਲੇ ਬਜ਼ੁਰਗ ਅਹ ਪੁਰਾਨੇ ਬਜ਼ੁਰਗ ਕਦੇ ਵੀ ਆਪਨੇ ਬਚਿਆਂ ਨੂੰ ਨਾ ਕਦੀ ਉਨਾਂ ਨੇ ਹੱਥ ਨੀ ਉਠਾਇਆ।
ਨਈ ਹੱਥ ਨੀ ਚੁਕਦੇ ਸੀ, ਬਸ ਓ ਸਿਰਫ ਡੱਰ ਈ ਹੁੰਦਾ ਸੀ ਬਚਿਆਂ ਨੂੰ
ਹਾਂ, ਬਸ ਉਹ ਮਾੜਾ ਜਾਹਾ ਦੇਖ ਲੈਂਦੇ ਸੀ ਨਾ ਅੱਖ ਦਾ ਇਸ਼ਾਰਾ ਬੜਾ ਹੁੰਦਾ ਸੀ। ਤੇ ਬੱਸ ਅੱਜ-ਕੱਲ ਕਿੱਥੇ ਅੱਜ ਅੱਜ-ਕੱਲ ਤੇ ਬਜ਼ੁਰਗ ਡਰਦੇ ਨੇ ਬਚਿਆ ਕੋਲੋਂ ਆ ਜ਼ਮਾਨਾ ਆ ਗਿਆ ਨਾ। ਤੇ ਫੇਰ ਪੁਰਾਨੇ ਜਮਾਨੇ ਵਿੱਚ ਲੜਕੀਆਂ ਨੂੰ ਪੜਾਂਦੇ ਕਿਥੇ ਕਿਥੇ ਸੀ। ਪੰਜਵੀਂ ਕਲਾਸ ਚੋ ਬਾਰ ਕੱਢ ਕਢਵਾ ਲੈਂਦੇ ਸੀ। ਹੱਦ ਅੱਠਵੀਂ ਚ ਐਸ ਤੋ ਉੱਤੇ ਲੜਕੀ ਨੂੰ ਪੜਾਂਦੇ ਨੀ ਸੀ ਬਿਲਕੁਲ ਵੀ ਕੇ ਦੇ ਸੀ ਹੋਰ ਲੜਕੀਆਂ ਨੂੰ ਬਾਰ ਵੀ ਨੀ ਸੀ ਨਿਕਲਨ ਦੇਂਦੇ।
ਅੱਜ-ਕੱਲ ਦੇ ਕੁੜੀਆਂ ਮੁੰਡਇਆ ਤੋਂ ਅੱਗੇ ਨਿਕਲੀਆਂ ਹੋਈਐਂ।
ਬਿਲਕੁਲ।
ਹਾਂ, ਮੁੰਡੇ ਕੁੱਛ ਕਰਨ ਨਾ ਕਰਨ ਕੁੜੀਆਂ ਫੇਰ ਕੁਛ ਨਾ ਕੁਛ ਕਰਕੇ ਦਿਖਾ ਦੇਨਗੀਆਂ। ਅਪਨੇ ਪੈਰਾਂ ਤੇ ਆਪ ਸਟੈਂਡ ਹੈਗੀਆਂ ਨੇ ਅੱਜ
ਬਿਲਕੁਲ, ਓਈ ਕੈਂਦੀ ਵੀ ਨਾ ਸਾਡੇ ਉਸ ਟਾਈਮ ਜਮਾਨੇ ਇੱਚ ਪੜਾਈ ਨੀ ਸੀ, ਅੱਠਵੀ ਪਾਸ ਕਰਾ ਕੇ ਕੈਂਦੇ ਸੀ ਬੜੇ, ਅੱਠਵੀ ਨੂੰ ਐਂਜ ਸਮਝਦੇ ਸੀ ਕਿ ਬੜੀ ਅਸੀ ਕੁੜੀ ਪੜਾ ਲਈਏ। ਹਾਂ, ਓਸ ਟਾਈਮ ਪੁਰਾਨੇ ਜ਼ਮਾਨੇ ਵਿੱਚ ਤੇ ਤੇ ਵਿਆ ਜਲਦੀ ਕਰ ਦਿੰਦੇ ਸੀ ਨਾ, ਸੋਲਾਂ ਸਾਲ ਦੀ ਉਮਰ ਉੱਨੀ ਸਾਲ ਦੀ ਉਮਰ ਚ ਵਿਆਹ ਕਰ ਦਿੰਦੇ ਸੀ।
ਸਾਲ ਇਸ ਤਰਾਂ ਹੁੰਦੀ ਮੇਰੀ ਮੰਮੀ ਟਾਈਮ ਦੀ ਗੱਲ ਹੈਗੀ ਏ ਮੇਰੀ ਮੰਮੀ ਜੱਦ ਕੈਂਦੀ ਮੇਰੀ ਮੰਮੀ ਨੌ ਸਾਲ ਦੀ ਸੀ ਤਾਂ ਅੰਗੇਜਮੈਂਟ ਹੋਗੀ ਸੀ ਮੇਰੀ ਮੰਮੀ ਦੀ। ਔਰ ਮੇਰੀ ਮੰਮੀ ਸੱਤ ਸਾਲ ਤੱਕ ਅੰਗੇਜ ਰਈ ਸੋਲਾਂ ਸਾਲ ਦੀ ਹੋਈ ਤਾਂ ਵਿਆਹ ਹੋਇਆ।
ਹਾਂਜੀ -ਹਾਂਜੀ।
ਏਨੇ ਟਾਈਮ ਦੇ ਕੈਂਦੇ ਪੈਲੇ ਰਿਸ਼ਤੇ ਈ ਪੱਕੇ ਰੈਂਦੇ ਸੀ ਅੱਜਕੱਲ ਤੇ ਦੇਖੋ ਕਰਦੇ ਨੇ ਨਾਲ ਦੀ ਨਾਲ ਟਿਕਦੇ ਵੀ ਨੀ ਹੈਗੇ ਰਿਸ਼ਤੇ।
ਹਾਂਜੀ। ਏ ਤੇ ਹੈਈਏ, ਜੱਦ ਓਹ ਪੈਲੇ ਜ਼ਮਾਨੇ ਵਿੱਚ ਕੀ ਕੁੜੀਆਂ ਦੇ ਵਿਆਹ ਕਿਵੇਂ ਹੁੰਦੇ ਸੀ ਹੈਂ ਪੇਲੇ ਜ਼ਮਾਨੇ ਵਿੱਚ ਕਿਸੇ ਨੂੰ ਪਤਾ ਈ ਨੀ ਸੀ ਹਲਦੀ ਦੀ ਰਸਮ ਕੀ ਹੁੰਦੀ ਏ। ਮੈਂਦੀ ਦੀ ਰਸਮ ਕੀ ਹੂੰਦੀ ਏ ਜਾਗੋ ਕੀ ਹੁੰਦੀ ਏ।
ਸੈਰੇਮਨੀ ਤੋਂ ਸ਼ੁਰੂ ਹੁੰਦੀ ਏ। ਸਾਰੀ ਕੁੜੀਆਂ ਦੇ ਵਿਆਹ ਦੀ ਓੱਥੋਂ ਦੀ ਲੈਕੇ ਫੇਰ ਪੂਰੀ ਡੋਲੀ ਤੱਕ ਸਾਰੀ ਹਾਂ।
ਜੇ ਪੈਲੇ ਰਿਸ਼ਤਾ, ਪੈਲੇ ਲੜਕੀ ਪੇਰੈਂਟਸ ਖੁਦ ਕਰਦੇ ਸੀ ਨਾ ਲੜਕੀ ਦਿਖਾਂਦੇ ਈ ਨੀ ਸੀ ਬਿਲਕੁਲ ਵੀ ਜੋ ਪੇਰੈਂਟਸ ਨੇ ਅ ਆਪਨਾ ਡਿਸਾਈਡ ਕਰ ਲੇਯਾ, ਹਾਂ ਕੁੜੀ ਠੀਕ ਐ, ਮੁੰਡਾ ਠੀਕ ਹੈ ਮੁੰਡੇ ਵਾਲਿਆਂ ਨੇ ਕੁੜੀ ਦੇਖੀ ਕੁੜੀ ਠੀਕ ਹੈ ਪੇਰੈਂਟਸ ਨੇ ਜਦੋਂ ਲੜਕੇ ਲੜਕੇ ਕਿ ਨਹੀਂ ਸੀ ਦਿਖਾਉਂਦੇ ਉਸ ਟਾਈਮ ਉਹਨਾਂ ਦੀ ਮਰਜ਼ੀ ਚੱਲਦੀ ਸੀ
ਹਾਂਜੀ ਹਾਂਜੀ ਤੇ ਅੱਜ ਕੱਲ੍ਹ ਅੱਜ ਕੱਲ ਦੇ ਬੱਚੇ ਆਪ ਹੀ ਆਪਣੀ ਪਸੰਦ ਵੇਖ ਕੇ ਬੈਠੇ
ਮੈਂ ਉਹੀ ਕਹਿੰਦੀ ਜ਼ਮਾਨਾ ਇੰਨਾ ਚੇਂਜ ਹੋ ਗਿਆ ਨਾ ਤੇ ਪੁਰਾਣੇ ਜਮਾਨੇ ਵਿੱਚ ਪੇਰੈਂਟਸ ਦੇਖਦੇ ਸੀ ਹੁਣ ਅੱਜ ਦੇ ਜਮਾਨੇ ਵਿੱਚ ਆਪਣੇ ਆਪ ਹੀ ਵਿਆਹ ਹੁੰਦੇ ਪਏ ਨੇ ਖੁਦ ਘੁੰਮਦੇ ਪਏ ਨੇ
ਉਹ ਆਪਣੇ ਆਪ ਜਾਂਦੇ ਨੇ ਬਸ ਪੇਰੈਂਟਸ ਬ ਦੇ ਵਿਚੋਲੇ ਬਣ ਜਾਂਦੇ ਨੇ ਬਾਅਦ ਵਿੱਚੋਂ
ਬਸ
ਉਹਨਾਂ ਨੇ ਸਾਰੇ ਕੰਮ ਆਪਣੇ ਕਰ ਲਏ ਬ ਪੇ ਤੇ ਬੱਚੇ ਬਸ ਉਹਨਾ ਨੇ ਮਿਲਾਣਾ ਤੇ ਬਸ ਗੱਲਬਾਤ ਕਰਨੀ ਏ ਹਾਂ ਉਹ ਸਾਡਾ ਮੇਰੇ ਕੋਲ ਇੰਗੇਜਮੈਂਟ ਹੋਈ ਸੀ ਇੱਕ ਸਾਲ ਤੱਕ ਮੈਂ ਮੰਗੀ ਰਹੀ ਸੀ ਰ ਇੱਕ ਸਾਲ ਤੱਕ ਬਿਲਕੁਲ ਵੀ ਨਹੀਂੀ ਮਿਲਿਆ ਸੀ ਕਦੀ ਫੋਨ ਵੀ ਹੁੰਦਾ ਸੀ ਲੈਂਡਲਾਈਨ ਸੀ ਤਾਂ ਵੀ ਗੱਲ ਕਰਦੇ ਵੀ ਏਡੀ ਸ਼ਰਮ ਆਉਂਦੀ ਸੀ ਹਾਂ
ਉਹ ਚੰਦੇ ਫੋਨ ਵੀ ਨਹੀਂ ਸੀ ਹੁੰਦੇ ਕੋਈ ਗੱਲਬਾਤ ਨਹੀਂ ਸੀ ਹੁੰਦੀ ਪਹਿਲੇ ਤਾਂ ਰਿਸ਼ਤੇ ਵੀ ਲੰਬੇ ਚੱਲਦੇ ਸਨ ਸਾਲ ਸਾਲ ਦੂ ਸਾਲ ਅ ਰਿਸ਼ਤਾ ਹੋਇਆ ਰਹਿੰਦਾ ਸੀ ਫਿਰ ਜ ਵੇਖ ਦੇਖੋ ਫਿਰ ਵਿਆਹ ਕਿਵੇਂ ਕਰਦੇ ਸੀ ਪੁਰਾਣੇ ਰਿਵਾਜ ਦੇ ਵਿੱਚ ਪਹਿਲੇ ਪੁਰਾਣੇ ਰਿਵਾਜ ਵਿੱਚ ਦੋ ਦੋ ਦਿਨ ਬਰਾਤਾਂ ਨੂੰ ਰੋਟੀ ਖਵਾਉਂਦੇ ਸੀ
ਹਾਂਜੀ
ਹਾਂ ਚਾਹ ਸਾਬ ਡਾਂਗ ਰੋਟੀ ਖਵਾਉਂਦੇ ਸੀ ਬਰਾਤਾਂ ਨੂੰ
ਹਾਂ
ਤੇ ਅੱਜ ਇੱਕ ਦਿਨ ਵਿੱਚ ਹੀ ਸਾਰਾ ਕੁੱਝ ਹੋ ਜਾਂਦਾ
ਹਾਂ ਅੱਜ ਕੱਲ ਤੇ ਫਟਾਫਟ ਹੋਰ ਸਾਰੇ ਕੰਮ ਫਟਾਫਟ ਹੋ ਜਾਂਦੇ ਪਹਿਲੇ ਤੇ ਬੂਹੇ ਤੇ ਟੁੱਕੀ ਰਹਿੰਦੀ ਸੀ ਬਰਾਤ ਆਉਂਦੀ ਸੀ ਨਾਸ਼ਤਾ ਦੇਣਾ ਸਾਰਾ ਕੁੱਛ ਵੇਖਣਾ ਉਹਨਾਂ ਦੇ ਧਿਆਨ ਦੇਣ ਹਾਂ ਅੱਜ ਹਾਂ
ਦੀ ਸੀ ਨਾ ਹੁਣ ਤੇ ਘਰ ਬਸ
ਅੱਜ ਕੱਲ੍ਹ ਤਾਂ ਉਲਟਾ ਹਿਸਾਬ ਹੋ ਗਿਆ ਨਾ ਕੁੜੀ ਵਾਲੇ ਚਲੇ ਜਾਂਦੇ ਨੇ ਮੁੰਡੇ ਵਾਲੇ ਦੇ ਸ਼ਹਿਰ
ਹਾਂਜੀ ਹਾਂਜੀ ਅੱਜ ਕੱਲ ਇਹ ਰਿਵਾਜ ਹੋ ਗਿਆ ਨਾ ਅੱਛਾ ਹੁਣ ਪਹਿਲੇ ਜਮਾਨੇ ਚ ਦੇਖੋ ਲੜਕੇ ਕਿੀ ਨੂੰੂੰ ਅਹ ਸ਼ਾਮੀ ਉਹ ਐਵੇਂ ਘਰ ਵੀਤੀਵੀਆਂ ਉਹ ਆਪਣਾ ਵਟਣਾ ਬਣਾ ਲੈਂਦੀਆਂ ਸੀ ਹਲਦੀ ਤੇ ਉਹਦਾ ਬੇਸਣ ਪਾ ਕੇ ਤੇਲ ਪਾ ਕੇ
ਹਾਂ ਹਾਂ
ਉਹ ਵਟਲ ਆਪਣਾ ਕੁੜੀ ਨੂੰ ਲਵਾ ਲਗਾ ਦੇਣਾ ਤੇ ਮਾਈਆਂ ਪੁਰਾਣੇ ਅਹ ਨੁਹਾ ਧਆ ਕੇ ਉਹ ਵੀ ਪੁਰਾਣੇ ਕੱਪੜੇ ਪਾ ਕੇ
ਹਾਂ ਤੇ ਮੇਰੇ ਹੈ ਨਾ ਪੁਰਾਣੇ ਪਾਏ ਮੇਰੇ ਜਿਵੇਂ ਐਵੇਂ ਹੋਇਆ ਵਟਨ ਨਾਲ ਤਾਂ ਮੇਰੀ ਮੰਮੀ ਬੋਲਣ ਲੱਗਗੀ ਮੈਂ ਕੱਪੜੇ ਫਕ ਦਿੱਤੇ ਬੜਾ ਬੋਲੇਿਆ ਕਹਿੰਦੇ ਉਹੀਓ ਕੱਪੜੇ ਪਾਉਣੇ ਜਦੋਂ
ਹਾਂ ਸਾਡੇ ਟਾਈਮ ਤੇ ਵੀ ਅਸੀਂ ਵੀ ਉਹੀ ਪਾਏ ਸੀ ਉਹ ਸ਼ਾਮੀ ਪਾਉਂਦੇ ਸੀ ਜਿਵੇਂ ਸਵੇਰੇ ਬਰਾ ਤੇ ਸ਼ਾਮੀ ਆਪਣਾ ਅਹ ਰਸਮ ਕਰਨੀ ਆਣੀਆਂ ਜਿਵੇਂ ਚਾਚੀਆਂ ਮਾਸੀਆਂ ਹੋ ਗਆਂ ਤੇ ਉਹ ਗੁਲਾਬੀ ਜਾਂ ਦੁਪੱਟਾ ਉੱਤੇ ਉਹ ਲੈਂਦੀਆਂ ਸੀ ਤੇ ਬਟਣਾ ਸਾਰਾ ਬਰ ਤੇ ਮਹਿੰਦੀ ਦਾ ਵੀ ਐਵੇਂ ਮਹਿੰ ਪਹਿਲੇ ਕਿੱਥੇ ਡਿਜ਼ਾਇਨ ਬਣਦੇ ਸੀ ਹਾਥ ਤੇ ਰ ਕੇ ਮੁੱਠੀ ਬੰਦ ਕਰ ਦਿੰਦੇ ਸੀ ਮਹਿੰਦੀ ਵੀ ਸਾਡੇ ਟਾਈਮ ਤੇ ਇਹ ਰਿਵਾਜ ਸੀਗੇ ਪੁਰਾਣੇ ਰਿਵਾਜ਼ ਮੈਂਦੀ ਹੱਥ ਤੇ ਰੱਖ ਦੇਣੀ ਤੇ ਉਸ ਤੋਂ ਬਾਅਦ ਜਿਹੜੀ ਹਲਦੀ ਕਾਰ ਬੱਟਣਾ ਬਣਾ ਲੈਣਾ ਅੱਜ ਕਲ੍ਹ ਤੇ ਰੈਡੀਮੇਡ ਮਿਲ ਜਾਂਦਾ
ਰੇਡੀਮੇਡ ਸਭ ਕੁੱਛ ਮਿਲ ਜਾਂਦਾ
ਫਿਰ ਉਸ ਤੋਂ ਬਾਅਦ ਆਪਣਾ ਜਿਵੇਂ ਬਰਾਤ ਆਈ ਤੇ ਅਹ ਕੁੜੀ ਕੱਪੜੇ ਨੀ ਸੀ ਪਾਉਂਦੀ ਕੁੜੀ ਕੱਪੜੇ ਪਾਉਂਦੀ ਸੀ ਜਦੋਂ ਬਰਾ ਢੁੱਕ ਜਾਂਦੀ ਸੀ ਨਾ ਤੇ ਮੁੰਡੇ ਮੁੰਡੇ ਨੂੰ ਅੰਦਰ ਅਹ ਲਿਆ ਕੇ ਬਿਠਾਉਂਦੇ ਸੀ ਥੱਲੇ ਤਾਂ ਤੇ ਥੱਲੇ ਦਰੀ ਵਿਛਾ ਕੇ ਨਾ ਥੱਲੇ ਬਿਠਾ ਦਿੰਦੇ ਸੀ ਮੁੰਡੇ ਨੂੰ
ਖਾਣਾ ਵਗੈਰਾ ਨਾ
ਉਹ ਆਹੋ ਫਿਰ ਉਹ ਮੁੰਡਾ ਜਿਸ ਤਰ ਫਿਰ ਉਹ ਨੂੰਹ ਸੱਸ ਸਹੀ ਆ ਭਰਜਾਈ ਦੁੱਧ ਲਿਆਣਾ ਉਹਨੇ ਦੁੱਧ ਬਿਨਾਂ ਉਹਦਾ ਜੂਠਾ ਕੁੜੀ ਨੇ ਪੀਣਾ
ਅੱਛਾ
ਉਸ ਤੋਂ ਪਹਿਲੇ ਚੂੜਾ ਚੜ੍ਹ ਜਾਂਦਾ ਸੀ ਸਵੇਰੇ ਕੁੜੀ ਨਹਾ ਧੋਹ ਲੈਂਦੀ ਸੀ ਨਾ ਤੇ ਮਾਮੇ ਚੂੜਾ ਚੜਾ ਦਿੰਦੇ ਸੀ ਪਰ ਚੂੜੇ ਨੂੰ ਹੀ ਕੱਪੜੇ ਨਾਲ ਬੰਨ ਦਿੰਦੇ ਸੀਗੇ ਚੂੜਾ ਕੁੜੀ ਨੂੰ ਨਹੀਂ ਸੀ ਦਿਖਾਦੇ ਗੋਡਿਆਂ ਸਿਰ ਪਾ ਕੇ ਚੂੜਾ ਅ ਚੜ੍ਹਾਉਣਾ
ਤੇ ਸਿਰਫ ਫੋਰਮੈਲਿਟੀਆਂ ਕਰਦੇ ਨੇ ਜਦਕ ਕੁੜੀ ਚੂੜਾ ਆਪਣੇ ਆਪ ਲੈ ਕੇ ਆਉਂਦੀ ਹੈਗੀ ਹੈ ਹਾਂ ਤੇ ਉਸ ਤੋਂ ਬਾਅਦ ਫੇਿਰ ਬੰਨ ਕੇ ਤੇ ਫੋਰਮੈਲਿਟੀਆਂ ਪੂਰੀ ਕਰਦੇ ਨੇ ਬਸ
ਹਾਂ ਉਹੀ ਕਹਿੰਦੀ ਵੀ ਇੰਨਾ ਜ਼ਮਾਨਾ ਚੇਂਜ ਹੋ ਗਿਆ ਨਾ ਪੁਰਾਣੇ ਰੀਤੀ ਰਿਵਾਜ ਦਾ ਤੇ ਅੱਜ ਕੱਲ੍ਹ ਦਾ ਫੇਿਰ ਉਸ ਤੋਂ ਬਾਅਦ ਕੁੜੀ ਨੂੰ ਅਹ ਕਹਿੰਦੇ ਸੀ ਵੀ ਇਹ ਲਾਵਾਂ ਵਾਲਾ ਸੂਟ ਪਾ ਨਾਨਕੇ ਘਰ ਦਾ ਤੇ ਇੰਨਾ ਲੰਮਾ ਕੁੰਟ ਕੱਢ ਕੇ ਫੇਰੇ ਹੁੰਦੇ ਸੀ ਸਾਰੇ ਰਿਸ਼ਤੇਦਾਰ ਖੜੇ ਹੋ ਜਾਂਦੇ ਸੀ ਚਾਚੇ ਮਾਮੇ ਪਕੜਦੇ ਵਾਸਤੇ ਕੁੜੀ ਨੂੰ ਅੱਜ ਕੱਲ ਤੇ ਆਪੇ ਲੈਂਦੀ ਹੈ ਕੁੜੀ ਫੇਰ
ਆਪਣੇ ਆਪ ਤੇ ਹੋ ਰੁਜਲੇ ਚੱਲਦੇ ਨੇ ਐਡੇ ਤੇ ਚੱਲਣ ਲੱਗ ਜਾਂਦੇ ਹੈਗੇ ਨੇ ਫੇਿਰ ਉਹਨਾਂ ਨੂੰ ਉੱਠ ਕੇ ਰੋਕਣਾ ਪੈਂਦਾ ਵੀ ਥੋੜ੍ਹੀ ਸਲੋ ਚੱਲੋ
ਹਾਂ
ਣਾ ਪੈਂਦਾ ਵਿੱਚੋਂ
ਤੇ ਉਹ ਫ ਇਹ ਰਿਵਾਜ਼ ਸੀਗੀ ਬਸ
ਅੱਜ ਕਲ ਦੇ ਦੇਖੋ ਸੂਟ ਦਵੋ ਨਾਨਕੇ ਤਾਂ ਪਾਉਂਦੇ ਹੀ ਨੀ ਗ ਲਹਿੰਗੇ ਦੇ ਵਿੱਚ ਫੇਰ ਲੈ ਲੈਂਦੀਆਂ ਕੁੜੀਆਂ ਹਾਂ ਬਾਕੀ ਜੋ ਰਿਵਾਜ਼ ਉਹ ਵੀ ਚੱਲਣਾ
ਬਿਲਕੁਲ ਉਹ ਦੇਖੋ ਜਿਹੜਾ ਫੇਰੀਏ ਦਾ ਰਿਵਾਜ਼ ਹੈ ਉਹ ਨਾਨਕੇ ਘਰ ਦਾ ਸੂਟ ਹੁੰਦਾ ਸੀ ਸਾਡਾ ਜ ਡੋਲੀ ਦਾ ਸੂਟ ਹੁੰਦਾ ਸੀ ਉਹ ਉਂਡੇ ਵਾਲਿਆਂ ਦਾ ਹੁੰਦਾ ਸੀ
ਹਾਂ ਉਹ ਮੁੰਡੇ ਵਾਲੇਆਂ ਦਾ ਹੁੰਦਾ ਸੀ
ਤੇ ਉਹ ਇਹ ਰਿਵਾਜ਼ ਸੀ ਬ ਉਸ ਟਾਈਮ ਆਪਣਾ ਅਮ ਡੋਲੀ ਨੂੰ ਉਹ ਨੇ ਆਪਣਾ ਤੋਰ ਦੇਣਾ
ਹਾਂ
ਤੇ ਮਤਲਬ ਬੜਾ ਉਸ ਟਾਈਮ ਸਿੰਪਲਿਟੀ ਜ਼ਿਆਦਾ ਸੀ
ਹਮ
ਤੇ ਵਿਚਾਰ ਅੱਛੇ ਸੀ ਸਿੰਪਲ ਲਿਵਿੰਗ ਸੀ ਹਾਈ ਥਿੰਕਿੰਗ ਸੀ ਹੁਣ ਉਹ ਨਾ ਸਾਦਾ ਭਨ ਰਿਹਾ ਹੁਣ ਤੇ ਦੁਨੀਆਂ ਫੈਸ਼ਨ ਵੱਲ ਜਾ ਰਹੀ ਹੈ
ਡੁਪਲੀਕੇਟ ਮੇਕਅਪ ਮੇਕਅਪ ਮੇਕਅਪ ਹੀ ਮੇਕਅਪ ਕੋਈ ਮੈਰਿਜ ਵੇਖ ਲੋ ਤੁਸੀਂ ਡਾ ਐਡਾ ਮੇਕਅਪ ਹੋਇਆ ਹੁੰਦਾ ਜਾਂ
ਦੇਖ ਮੈਂ ਉਹੀ ਤੇ ਕਹਿ ਰਹੀ ਹਾਂ ਨਾ ਕਿੱਥੇ ਤੇ ਕੁੜੀ ਨੂੰ ਇੰਨਾ ਲੰਬਾ ਘੁੰਟ ਕੱਢ ਕੇ ਛਪਾਇਆ ਜਾਂਦਾ ਸੀ ਇੱਥੇ ਉਹ ਆਪਣੇ ਆਪ ਹੀ ਪਾਰਲਰ
ਹਮ ਹਮ ਕੁੰਡ ਤੇ ਰਿਹਾ ਹੀ ਨੀ ਹੁਣ ਕੁੰਡ ਤੇ ਰੱਖਦੇ ਹੀ ਨੀ ਅੱਜ ਕੱਲ
ਹਾਂ ਤੇ ਉਹ ਪੈਲੇਸ ਦੇ ਵਿੱਚ ਆਦੀ ਚਲੋ ਠੀਕ ਹੈ ਫਿਰ ਅੱਛਾ ਲੱਗਿਆ ਗੱਲ ਕਰਕੇ ਤੁਹਾਡੇ ਨਾਲ ਹਾਂਜੀ ਚਲੋ ਠੀਕ ਹੈ ਜੀ। ਓਕੇ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।